ਲੋ
ਸਛੀ ਕਾਲ ਜੀ।
ਬਾ ਰਾ ਸਸਰੀ ਕਾਲ ਨੀ ਬਲਾਏਆ ਕਰਦੇ ਭੈਣੇ
ਅੱਛਾ ਠੀਕ ਐ ਸੋਰੀ। ਤੁਸੀਂ ਮੈਂ ਨਾ ਕੱਲ ਸੂਟ ਲੈ ਕੇ ਆਈ ਸੀ ਤੁਸੀਂ ਤਾਨੂੰ ਕੇੜਾ ਪਸੰਦ ਆਇਆ ਜੀ?
ਈਲਾ
ਵੇ ਸੂਟ ਸਵਾ ਦੇ ਘਰੈਂ ਈ ਰੈਜੇਗਾ ਵੀ ਏਕ ਤੀਆ
ਕੇਆ ਪਾਗਲਾਾਂ ਆਂ ਮੈਂ। ਅੱਛਾ, ਮੈਂ ਪੈਸੇ ਭਰ ਰਈ ਆਂ ਫੀਸ ਭਰ ਰਈ ਆਂ
ਸੂਟ ਸੀਵਾਂ ਮੇਰਾ
ਮੈਂ ਵੀ ਲੈਸ ਲੇਕਾਵਾਂਗੀ ਸੂਟ ਦੀ
ਹੂ।
ਹਾਂ।
ਸੱਤ ਮੀਟਰ ਆਏਗੀ ਨਾ।
ਹੂੰ।
ਠੀਕ ਐ ਮੈਂ ਲੇ ਕੇ ਆਵਾਂਗੀ।
ਲੇ ਆਈਂ।
ਵਾਈਟ ਕਲਰ ਕੀ ਲੇ ਆਵਾਂ?
ਵਾਈਟ ਕਲਰ ਦੀ ਲੇ ਆ।
ਗ੍ਰੀਨ ਕਿ ਲ ਆਵਾਂ
ਵਾਈਟ ਚਲੇਗੀ ਈਸ ਪਾ
ਡੀਪਟਾ
ਵਾਈਟ ਤਾਂ ਹੈਗਾ, ਵਾਈਟ ਰ ਬਲੂ ਦੋਨੋ ਆ। ਆਹੋ ਗਰੀਨ ਬੀ ਵਾੲਈਟ ਕਲਰ
ਯਾਰ ਕੀਉਂ ਸੁਸਤੀ ਪਾਈ ਜਾਨੈਨੇ ਝੱਜ ਨਾਲ ਬੋਲ ਪਾ।
ਹਾਂ ਕੇਆ ਲਗਾੜ ਕਰੇਗੀ ਇਸਕਾ
ਬਦੀਆ ਜਾ ਕਰਾਂਗੀ। ਜੇਆ ਹੁਣ ਉਸਨੇ ਕਰ ਰੱਖੈਆ ਤਾਂ ਉਹੋ ਜੇਆ ਕਰਾਂਗੀ
ਈਸ ਨੇ
ਆਪਣੀ ਸੋਮਨ ਚਾਚੀ ਨੇ
ਅੱਛਾ ਆਜੇਆ ਕਰੀ
ਹਾਂ ਏਵੇਂ ਤਾਂ ਕਰਗੇ
ਹੂੰ।
ਬਾਕੀ ਦੇਖਦੇ ਆ
ਹੂੰ।
ਅ ਬਣ ਜਾਣਾ
ੳਹ ਕਦੇ ਨੀ ਜਾਂਦੀ, ਸਮਾਣਾ
ਹਾਂ ਤੇ ਉਹ ਸੂਟ ਵੀ ਫੜ ਕੇ, ਸੂਟ ਵੀ ਫੜ ਕੇ ਲੈ ਕੇ ਆਉਣਾ
ਮੇਰਾ ਤਾਂ ਮੰਗਾਇਆ ਨੀ, ਤਨ ਨੇ।
ਹਮ ਮੰਗਵਾਉਣਾ ਤਾਂਾ, ਫਿਰ ਮੈਂ, ਫਿਰ ਮੈਂ ਕਿਹਾ, ਮੈਂ ਕਿਹਾ ਹਜੇ ਪੈਸੇ ਉਹਨੇ ਦੇਣੇ ਨਹੀਂ ਹੈਗੇ, ਪਹਿਲੇ ਨਹੀਂ ਦਿੱਤੇ ਹੈਗੇ। ਜਦੋਂ ਦਊਗੀ ਫੇਰ ਹੀ ਕਹਿੰਦਾ ਮੰਗਵਾਉਂਗੀ, ਦੁਬਾਰੇ ਗੇੜਾ ਵੱਜੂਗਾਓਦਾ।
ਆਹੋ।
ਹਾਂਜੀ, ਹੋਰ ਦੱਸੋ ਤੁਸੀਂ ਸਾਰਾ ਦਿਨ ਘਰੇ ਕੀ ਕਰਦੇ ਹੋ?
ਰ ਮੰਗਾਇਆ।
ਯਾਰ, ਹੋਰ ਡਿਫਰੈਂਟ ਜਾਂ ਕਲਰ ਆ।
ਦਿਖਾਦਾਦਰਨੇ ਮੈਨੂੰ
ਵਾਈਟ ਕਲਰ ਦੀ ਸਲਵਾਰ ਆ ਨਾਲ, ਵੀਡੀਓ ਕਾਲ ਕਰੀ ਹੋਈ ਸੀ ਪਰਵੀਨ ਨੇ।
ਹਮ।
ਹਾਂ, ਉਹਦੇ ਵਿੱਚ ਦੱਸਿਆ। ਅਹ ਕੱਲ ਨੂੰ ਨੀ, ਆਹੋ ਇੰਨੇ ਛੇਤੀ ਥੋੜੀ ਨਾ ਮੈਂ ਸਮਾਨ ਆਵਾਗ ਜਾਗੀ। ਜਿੱਦਣੋਂ ਆਏਗੀ ਮੂਵੀ ਦੇਖਣ, ਮੰਗਲਵਾਰ ਨੂੰ
ਹਮ।
ਉੱਦਣ, ਜਾਂ ਤਾਂ ਆਪ ਲੈ ਆਏਗੀ ਉਹ
ਹਾਂ।
ਜਾਂ ਮੈਂ ਲੈ ਆਵਾਂਗੀ।
ਹਮ।
ਹਮ, ਸਪੈਸ਼ਲ ਨੀ ਜਾ ਜਾਂਦਾ, ਕਲਾਸ ਰਹਿ ਜਾਏਗੀ ਮੇਰੀ।
ਹਮ।
ਕਲਾਸ ਕਾ ਵੀ ਔਖਾ, ਤੂੰ ਤਾਂ ਕਹਿੰਦੀ ਸੀ ਲਾਇਬ੍ਰੇਰੀ ਜਾਂ ਟ੍ਰੇਨਿੰਗ ਲੱਗੂਗੀ।
ਲੱਗ ਰ ਆ ਟ੍ਰੇਨਿੰਗ ਵਾਲ ਵਸ ਤਾਂ, ਹਾਂ ਗਰਮੀ ਪਤਾ ਕਿੰਨੀ ਆ।
ਗਰਮੀ ਨੂੰ ਕੀ ਆ, ਤੇ ਤੇ ਔਖਾ ਨੀ ਹੋਇਆ ਜਾਂਦਾ ਹੈਗਾ ਥੋੜਾ ਟਾਈਮ।
ਅਜੇ ਨਹੀਂ ਹੋਇਆ ਜਾਂਦਾ।
ਆਹੋ।
ਹਮ।
ਕਰ ਲਏ ਘਰ ਕੁਛ, ਵੇਲੀ ਹਾਂ ਸਾਰਾ ਦਿਨ ਘਰਾਂ।
ਸ਼ੂਟ ਸਿਮਾਗੀ, ਕੱਲ ਨੂੰ
ਮੇਰਾ ਵੀ ਸਿੰਮਦੀ।
ਆਪਦਾ ਸਿਮਾਂਗੀ
ਮੇਰਾ ਸਮ ਦੀ, ਵਧੀਆ ਜਿਹਾ।
ਪੈਸੇ ਲਗੇਗਾ।
ਕਿੰਨੇ?
ਸੌ ਰੁਪਏ।
ਕੁਛ ਨੀ ਮਿਲਦਾ।
ਤਮ ਕਰ ਫੇਰ ਤਾਂ
ਸਲਵਾਰ ਮੈਂ ਬਣਾ ਦਾਂਗੀ, ਤੇਰੀ।
ਬਣਾਈ ਪਈ ਅ ਸਲਵਾਰ ਤਾਂ, ਪਹਿਲਾਂ ਪਾ ਰੱਖ ਮੈਨੇ ਬਣਾਈ ਵੀਈ ਤੇਰੀ।
ਕਿਹੜੀ?
ਦੋ ਸੂ ਟ ਸੀ ਮੈਂ ਤੇ ਪਹਿਲਾਂ, ਤਿੰਨ ਦੋ ਨੇ ਸਲਵਾਰਾਂ ਤਸੀ ਹੀ ਬਣਾਈਆਂ ਮੇਰੀਆਂ।
ਉਹ ਹੁਣ ਬਣਾ ਦਾਂਗੀ। ਫੇਰ ਉਸ ਟਾਈਮ ਤੈਨੂੰ ਇੱਕ ਚੀਜ਼ ਦਾ ਲਾਰਾ ਹੁੰਦਾ ਤੈਨੂੰ ਯਾਦ ਆ।
ਹਾਂ।
ਬਸ ਫੇਰ
ਮੈਂ ਤਾਂ ਪੀਲਾ ਸੂਟ ਵੀ ਨੀ ਪਾਯਾ ਹੁਣ ਤੱਕ
ਪਾ ਲੈ।
ਮੰਗਲਵਾਰ ਨੂੰ ਪਾਵੀਂ।
ਪਾ ਲੀ ਮੰਗਲਵਾਰ ਨੂੰ ਪਾ ਲੀ, ਇੰਦਰੋਂ ਵੀ ਜਾਏਗੀ।
ਦੇਖਾਂ
ਪੂਛ ਕਰ ਦੇਖੋ ਉਸ ਕੋ ਫੇਰ ਟਿਕਟਾ ਪੈਸੇ ਮੈਂ ਇਕੱਠੇ ਕਰਕੇ ਗਰਾਈ ਓਨੂੰ ਸੈਂਡ ਕਰਦਾਂਗੀ। ਫੇਰ ਓ ਓਈ ਟਿਕਟਾਂ ਬੁੱਕ ਕਰ ਲੂਗਾ ਕਿਉਂਕਿ ਮੈਨੂੰ ਤਾਂ ਪਤਾ ਨੀ ਏਨਾ
ਪਾਲ
ਇੰਦਰੋ
ਓਨੂੰ ਵੀ ਆਂਦੀਆਂ ਕਰਨੀਆਂ-ਕੁਰਨੀਆ।
ਸੋਖੀ ਆਂ ਯਾਂ ਐਨੀ ਕਿ ਔਖੀ ਆਂ
ਜਾਕਾ
ਤੇ ਯਾਰ ਫੋਨ ਪਾ ਕਰਨੀ ਆ ਜਾਕਾ ਤਮਾ ਖਾਵਾਂ ਤੋਂ ਵੀ ਦੀਕਸ਼ਾ ਵਾਂਗੂ
ਨਈ ਫੋਨ ਪਰ ਨਈ ਆਂਦੀਆਂ ਮੈਨੂੰ ਤੂੰ ਟ੍ਰੇਨ ਦੀ ਟਿਕਟਾਂ ਨੀ ਕਰਨੀਆਂ ਆਈ ਦੀਆਂ।
ਹੂੰ ਤੁਆਡਾ ਔਖਾ ਚੱਲ ਮੈਂ ਕਿਸੇ ਹੋਰ ਤੇ ਕਰਵਾ ਲਾਂ ਗੇ। ਮੈਨੂੰ ਐ ਆ ਕਿਉਂ ਇਨਾ ਪੈਸੇ ਓ ਹੋਜੇ ਖ਼ਰਾਬ ਹੋ ਜੇ ਗ੍ਰਾਹੀ ਵਿੱਚ। ਕਰਾਂਗੇ ਮੋੜਨੇ ਔਖੇ ਹੋ ਜੇਂਗੇ।
ਦੇਖਣ ਚਲਾਂਗੇ ਭੀੜ ਹੋਏਗੀ ਦੋਨੋ ਖਾਸੀ
ਹਾਂ ਫੇਰ ਇੱਕ ਦਿਨ ਪੈਲਾਂ ਕਰਾਂਗੇ ਬੁੱਕ ਤਾਂ
ਹੂੰ।
ਬ ਜ ਸਮ
ਹੂੰ
ਪਰ ਨੂੰ ਸ਼ਾਮ ਨੂੰ ਆਪਾਂ ਸਵੇਰੇ ਈ ਦਸ ਵਜੇ
ਸਾਰੀਆਂ ਮਾਏ ਸੇਮ ਹੋਵਾ ਉਦਨ ਸੌ ਮੰਗਲਵਾਰ ਨੂੰ ਸੌ ਰੁਪਏ ਟਿਕਟ
ਪਤਾ ਨੀ ਪੀ ਵੀ ਆਰ ਚ ਹੋ ਆ ਪੀ ਵੀ ਆਰ ਚ ਮੈਂ ਜੇੜੀ ਓ ਲੱਗੀ ਹੋਈ ਆ ਰੁਖਸਾਨਾ
ਹੁੰ
ਮੈਂ ਤਾਂ ਓਨੂੰ ਪੁੱਛਿਆ ਤ ਓ ਕੈ ਰੀ ਵੀ ਔਫਰ ਹੋਆ ਮੰਗਲਵਾਰ ਕਰਵਾ ਮੈਂ ਕੇਹਾ ਓਕੇ ਫਿਰ ਮੈਂ ਕਿਹਾ ਮੈਂ ਦੇਖਣ ਆਵਾਂਗੀ ਮੂਵੀ ਕਹਿ ਰੀ ਆਪ ਜੀ ਮੋਸਟ ਵੈਲਕਮ।
ਅੱਛਾ।
ਯੈਸ।
ਓਕੇ-
ਤਾਂ ਕਾਰਕੇ
ਠੀਕ ਆ।
ਪਾਬੀ ਵੀੇਰੇ ਨਾਲ ਤੇਰੀ ਇੱਕ ਕਾਲ ਰੈ ਗਈ ਉਸਦੇ ਨਾਲ ਕਰ ਲਈ ਹਜੇ ਓ ਹੇਮਕੁੰਟ ਸਾਬ ਗਿਆ ਹੋਯਾ।
ਨੀ ਓਤ ਨਹੀਂ ਜਾਣਾ ਅਬੀ ਦੋ‌ ਰਹਿ ਰਹੀਆਂ।
ਅੱਛਾ ਉਸਕੇ ਨਾਲ ਵੀ ਕਰ ਲਈ ਹੈ ਵੀ ਵੀੇਰੇ ਨਾਲ ਇੱਕ ਕੌਲ ਰਹਿ ਰੀ ਆ।
ਪੈਲਾ ਦੋ ਹੋ ਗਿਆਂ ਨਾ।
ਨਈ।
ਇੱਕ
ਇੱਕ ਹੋਈ ਆ।
ਹੂੰ।
ਇੱਕ ਮੇਰੇ ਵੱਲੋਂ ਹੋਈ ਆ।
ਹੂੰ।
ਤਾਂ ਕਰਕੇ ਓ ਮੈਨੂੰ ਲੱਗਾ ਹਫ਼ਤੇ ਚ ਮੁੜੇਗਾ ਹੂੰ ਯੂਨੀਵਰਸਿਟੀ ਆਏਗਾ ਫੇਰ ਇੱਕ ਦਿਨ। ਮੇਰਾ ਮੈਂ ਕੜਾ ਮੰਗਵਾਏਆ ਮੇਰਾ ਸਰਬਲੋ ਆਲਾ ਜੇੜਾ ਅੱਜ ਕੱਲ ਚੱਲ ਰਿਆ।
ਓਕੇ।
ਯਸ ਮੈਨੇ ਮੇਚਾ ਲੇਆ।
ਹੂੰ।
ਹਾਂ ਕੈਂਦਾ ਦੂਜੀ ਭੈਨ ਵਾਸਤੇ ਕੀ ਲੈ ਕੇ ਆਵਾਂ ਮਹਾਂ ਛੁਨਛੁਨਾ ਲੇ ਆਈਂ।
ਤੂੰ ਤਾਂ ਹੈ ਈ ਭੁੱਖੀ ਆਂ ਭੁੱਖੀ ਭੁ ਭੂਖੀ-ਭੂਖੀ-ਭੂਖੀ।
ਕੜਾ ਲੇ ਆਈ ਮਹਾਂ।
ਹੂੰ।
ਠੀਕ ਆਂ।
ਕਿਸਕਾ
ਤੇਰਾ
ਅੱਸੇਆ ਮੇਰੇ ਵਾਸਤੇ ਵੀ ਆਏਗਾ।
ਹਾਂ।
ਏਹ ਠੀਕ ਆ।
ਆਹੋ।
ਮੇਰਾ ਮੇਚਾ ਛੋਟਾ ਦੇਤੇ।
ਮੈਨੂੰ ਨੀ ਪਤਾ ਮੈਂ ਤਾਂ ਆਪਨਾ ਦੇਆ ਤਾ।
ਹਾਏ। ਤੈ ਕਿਵੇਂ ਦੇਆ ਮੇਚਾ।
ਮੈਨੇ ਜਿਸ ਤਰ੍ਹਾਂ ਓਨੇ ਮੈਨੂੰ ਦੱਸੇਆ ਤਾਂ ਮੇਚਾ ਮੈਨੇ ਓਸ ਤਰ੍ਹਾਂ ਦੇ ਤੇਆ। ਅਹ ਜਿਵੇਂ ਆਪਨੇ ਕੋਲ ਗੋਲ ਚੂੜੀ ਹੋਏਆ ਜਾਂ ਕੜਾ ਹੋਆ ਹਨਾ ਉਸਕੇ ਵਿੱਚ ਇੱਕ ਇੱਕ ਰੁਪਏਆ ਦੋ ਰੁਪਏ ਕਾ ਸਿੱਕਾ ਰੱਖਤਾ। ਵਿਚਾਰਾ ਫੋਟੋ ਖਿੱਚਕਾ ਸੈਂਡ ਕਰਦੋ।
ਓਕੇ।
ਉਸ ਤਰ੍ਹਾਂ ਫੇਰ ਆਪਨਾ ਮੇਚਾ ਪਤਾ ਲੱਗ ਜੇ ਆ।
ਚੰਗਾ।
ਹਾਂਜੀ। ਨਿਊ ਟੈਕਨੋਲੋਜੀ, ਹੋਰ ਵਦੀਆ ਅੱਜ ਦੇ ਹਾਂਜੀ ਅੱਜ ਦੇਖੇਆ ਗਈ ਸੀ ਓਥੇ ਸਵੀਜ਼ ਵਾਲਿਆਂ ਦੇ। ਤੇ ਗੋਪਾਲ ਸਵੀਟਸ ਦੇ ਕੋਲੇ ਆ ਸਿੰਮੀ ਨੇ ਓ
ਮੇਰੇ ਡੈਡੀ ਕੇ ਹੈੱਡਫੋਨ ਹੱਥ ਲਾਗੇ ਮੇਰੇ।
ਦੇ ਦੋ ਜੀ ਓਨੂੰ।
ਗੋਂਦ ਪੇਆ। ਦੱਬ ਨਾ
ਨਹੀਂ ਦੱਬਨੇ ਨੀ ਹੈਗੇ ਤੇ ਗੱਲ ਸੁਨ ਮੇਰੀ ਯਾਰ ਉਲਟੀਆਂ ਸਿੱਦੀਆਂ ਗੱਲਾਂ ਤੇ ਫਿਰ ਓ ਕੈਂਦੀ ਮੇਰਾ ਮੇਕਅੱਪ ਕੀਤਾ। ਪਾਰਟੀ ਵੀਅਰ ਮੇਕਅਪ ਕੀਤਾ ਸੀ ਕੈਂਦੀ ਮੈਂ ਤੇਰੀ ਬੂਆ ਦਾ ਸੂਟ ਲੈ ਕੇ ਗਈ ਸੀ ਅਨਾਰਕਲੀ ਵਾਲਾ।
ਹੂੰ।
ਫੇਰ ਮੇਰੀਆਂ ਫੋਟੋਆਂ ਵੀ ਖਿੱਚੀਆਂ ਸੀ, ਫੋਟੋਆਂ ਕੱਲ ਨੂੰ ਆਉਣਗੀਆਂ ਫਿਰ ਦਿਖਾਉਂਗੀ।
ਕੌਣ ਲੱਗਿਆ ਹੋਇਆ ਉਸ ਕਾ।
ਹੈਂ
ਕੌਣ ਲੱਗਿਆ ਹੋਇਆ ਪਾਰਲਰ ਚ
ਸਿੰਮੀ ਬੱਬੂ ਕੀ ਕੁੁੜੀ।
ਅੱਛਾ, ਅੱਛਾ ਉਹ ਲੱਗੀ ਹੋਈ ਆ।
ਆਹੋ, ਡੈਮੋ ਕਰੀ ਤੀ ਉਸਕੇ ਉਪਰ।
ਠੀਕ ਆ
ਹਾਂ।
ਓਕੇ।
ਫੇਰ ਕਹਿ ਰਹੀ ਤੀ ਕਹਿ ਰਹੀ ਆਈਬ੍ਰੋ ਕਰੀ ਉਹਨਾ ਨੇ ਮੇਰੀ ਇੰਨੀ ਸੋਹਣੀ ਮੈਂ ਕਿਹਾ ਕੱਲ ਨੂੰ ਦੇਖਾਂਗੀ।
ਹੂੰ।
ਹੂੰ, ਸਾਢੇ ਚਾਰ ਵਜੇ ਘਰਾਂ ਗਈ ਆ ਕੱਲ ਉਹੋ।
ਵਧੀਆ ਕਰਿਆ।
ਹੂੰ, ਮੈਂ ਤਾਂ ਆ ਗੀ ਤੀ ਟੈਮ ਨਾਲ।
ਹੂੰ।
ਮੈਨੂੰ ਕਹਿ ਰਹੀ ਤੀ ਦੀਦੀ ਕਹਿੰਦੀ ਕਲਾਸ ਤੋਂ ਬਾਅਦ ਮੇਰੇ ਕੋਲ ਆਜੀ, ਮੈਂ ਕਿਹਾ ਮੇਰੇ ਤੇ ਨੀ ਆਇਆ ਜਾਂਦਾ ਹੈਗਾ। ਇੱਕ ਦੇਖੀ ਅਹ ਗਿਆਰਾਂ ਵਜੇ ਤੋਂ ਬਾਅਦ ਬੱਸਾਂ ਬੰਦ ਕਰਦਾ।
ਕਿਉ
ਯੂਨੀਵਰਸਿਟੀ ਵਾਲੀਆਂ ਸੜਕ ਪੈ ਰਹੀ ਆ ਉਸ ਕਰਕਾ।
ਅੱਛਾ।
ਹੋਰ ਫਿਰ ਆਟੋ ਫੜਕਣ ਦੇਣਾ ਆਉਣਾ ਪਾ। ਵੀਹ ਰੁਪਏ ਟੋ ਵਾਲਾ ਚਾਰ। ਵੀਹ ਰੁਪਏ ਆਟੋ ਵਾਲਾ ਝਾੜ ਲਿਆ, ਪੱਚੀ ਰੁਪਏ। ਅੱਛ ਤੀਹ ਰੁਪਏ ਝਾੜਨੇ ਆ। ਬਕਵਾਸ ਨਾ ਮਾਰ ਠੀਕ ਆ ਮੇਰੇ ਨਾਲ।
ਮੇਰਾ ਤਾਂ ਕਾਰਜ ਨਿਕਲ ਜੇ ਜੇ ਤੇਰੇ ਪੈਸੇ ਆ ਗਏ ਮੇਰੇ ਨਾ ਇੱਕ ਰੁਪਆ ਨੀ ਆਇਆ ਮੇਰੇ ਕੋਲ।
ਆਹੋ ਬਥੇਰੇ ਤ ਨੇ ਕਮਾ ਕਮਾ ਆ ਲੋਕਾਂ ਨੂੰ ਦੇ ਆ
ਹੂੰ, ਲੋਕ ਭਜ ਜਾਤ ਵੀ ਨਹੀਂ ਪੁੱਛਦੇ।
ਵਧੀਆ ਗੱਲ ਆ ਜੈਸੇ ਕੋ ਤੈਸਾ।
ਹੂੰ ਹੂੰ
ਹੂੰ ਆ ਜਾਣਦੇ ਤੇਰੇ ਪੈਸੇ ਮੈਂ ਆਪਣੇ। ਲਵਾਂਗੀ ਪੰਦਰਾਂ ਸੌ ਰੁਪਇਆ ਬਾਰਾਂ ਸੌ ਰੁਪਇਆ ਦਵਾਂਗੀ ਤੈਨੂੰ।
ਤਿੰਨ ਸੌ ਰੁਪਏ ਲੈ ਲੇ।
ਕਿ
ਤਿੰਨ ਸੌ ਰੁਪਇਏ ਆਇ ਲੈ ਲਈ
ਨਾ ਤਿੰਨ ਸੌ ਨੀ ਲੈਣਾ ਮੈਂ ਤਾਂ ਪੂਰਾ ਲੈਣਾ।
ਜੇ ਮੈਂ ਤੈਨੂੰ ਪੰਦਰਾਂ ਸੌ ਦਵਾਂਗੀ ਮੈਨ ਬਾਰਾਂ ਸੌ ਦੇਗੀ ਮੈਂ ਤਿੰਨ ਸੌ ਰਲਾਗਾ ਤੈਨ ਪੰਦਰ ਸੌ ਦੇਈ
ਹਾਂ ਮੈਂ ਤੈਨੂੰ ਅਹ ਦਾਂਗੀ ਤਾਂ ਮੈਨੂੰ ਦੇ ਦੀ
ਚੰਗਾ। ਜਿ ਚਾਰ ਸੌ ਰ ਤੈਨੂੰ ਬੂਟ ਦਵਾਇਆ ਸਾਢੇ ਚਾਰ ਸੌ ਰੁਪਏ ਜਨਮਦਿਨ ਤੈਨ ਤਾਂ।
ਮੈਂ ਤੈਨੂੰ ਸਾਢੇ ਨੌ ਸੌ ਦਾ ਸੂਟ ਦਵਾਇਆ ਤਾ ਸਤਿ ਸ੍ਰੀ ਅਕਾਲ।
ਇੱਕ ਵਾਰੀ।